ਹੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ।
ਹੈਲੋ। ਹੌਲੌ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਤੁਰੇ ਹੈਲੋ
ਬਸ ਵਧੀਆ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੋ? ਹੈਲੋ ਹਾਂਜੀ ਠੀਕ ਹੋ ਵਧੀਆ। ਹੈਲੋ। ਹੈਲੋ। ਹੈਲੋ ਹਾਂਜੀ।
ਹਾਂਜੀ ਵਧੀਆ ਜੀ।
ਹਾਂਜੀ ਹਾਂਜੀ। ਹਾਂ। ਬਸ ਵਧੀਆ ਵਧੀਆ ਹੋਰ ਖਾ ਲਈ ਰੋਟੀ ਰੋਟੀ ਹਾਂਜੀ ਹੋਰ? ਸਭ ਵਧੀਆ ਹਾਂਜੀ ਸਭ ਠੀਕ ਹੈ ਹਮ ਤੁਸੀਂ ਸੁਣਾਓ ਸਾਰੇ ਠੀਕ ਹੋ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।